ਹੈਲੋ। ਭੈਣ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ ਭੈਣ ਜੀ ਤੁਹਾਡਾ?
ਵਧੀਆ, ਭੈਣ ਜੀ, ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ ਸੀ?
ਬਸ ਭੈਣ ਜੀ, ਅਸੀਂ ਵੀ ਵਧੀਆ। ਹੋਰ ਸੁਣਾਓ ਭੈਣ ਜੀ ਕੀ ਕਰਦੇ ਤੁਸੀਂ? ਅਜ ਸਾਡੀ ਯਾਦ ਕਿਵੇਂ ਆ ਗਈ ਭੈਣ ਜੀ ਨੂੰ?
ਭੈਣ ਜੀ, ਕੁਛ ਨਹੀਂ ਬਸ ਅੱਜ ਮੈਂ ਕੰਪਿਊਟਰ 'ਤੇ ਕੁਛ ਆਪਣਾ ਕੰਮ ਕਰ ਰਹੀ ਸੀਗੀ, ਮੈਂ ਕਿਹਾ ਕੰਪਿਊਟਰ ਕੰਮ ਕਰਦੇ-ਕਰਦੇ ਮੇਰਾ ਜਦੋਂ ਕੰਮ ਹੋਇਆ ਤਾਂ ਮੈਂ ਤੁਹਾਡੇ ਨਾਲ ਗੱਲ ਡਿਸਕਸ ਕਰਾਂ ਕਿ ਅੱਜ ਕੀ ਕੰਮ ਹੋਇਆ ਮੇਰਾ ਉੱਤੇੇ?
ਅੱਛਾ- ਅੱਛਾ, ਠੀਕ ਏ ਠੀਕ ਏ। ਫੇਰ ਭੈਣ ਜੀ ਕੀ ਕੰਮ ਕੀਤਾ ਅੱਜ ਕੰਪਿਊਟਰ ਤੇ?
ਹਾਂਜੀ, ਬਿਹਤਰ ਐ ਭੈਣ ਜੀ ਸਾਨੂੰ ਤਾਂ ਨਾ ਟਾਸਕ ਮਿਲਿਆ ਸੀਗਾ ਟਾਸਕ ਤਾਂ ਇੱਕ ਅਸਾਈਨਮੈਂਟ ਮਿਲੀ ਸੀਗੀ ਅ ਕੈਂਪਸ ਵੱਲੋਂ ਸਾਡੀ ਨਾ ਕੋਲੇਜ ਵੱਲੋਂ ਉਹਨਾਂ ਨੇ ਕਿਹਾ ਸੀਗਾ ਇਹਨੂੰ ਟਾਈਪ ਫੋਮ ਦੇ ਵਿੱਚ ਤੁਸੀਂ ਅੱਛੇ ਤਰੀਕੇ ਨਾਲ ਇੱਕ ਸਲਾਈਡ ਸ਼ੂ ਬਣਾ ਕੇ ਨਾ ਸਾਨੂੰ ਸਮਝਾਣਾ ਹੈ ਤੇ ਜਿੱਦਾਂ ਕਿ ਕਿਸੇ ਅਹ ਕ੍ਰਾਈਮ ਕਰੂਮ ਦਾ ਉਹਨਾਂ ਨੇ ਦੱਸ ਦਿੱਤਾ ਮਡਰ-ਮੂਡਰ ਦੇ ਬਾਰੇ ਕਿਹਾ ਇੱਕ ਅਸਾਈਨਮੈਂਟ ਬਣਾ ਕੇ ਲਿਆਓ ਤੇ ਆ ਫਿਰ ਉਹਦੇ 'ਤੇ ਅਸਾਈਨਮੈਂਟ ਬਣਾਈ ਪੂਰੀ ਕੰਪਿਊਟਰ ਦੇ ਵਿੱਚ ਅਤੇ ਉਹਨਾਂ ਨੂੰ ਕੰਪਿਊਟਰ ਦੇ ਥਰੂ ਹੀ ਭੇਜ ਦਿੱ ਏਦਾਂ ਨਹੀਂ ਹੁੰਦਾ ਸੀਗਾ ਸਟਾਰਟਿੰਗ-ਸਟਾਰਟਿੰਗ ਚ ਪਹਿਲਾਂ ਸਾਨੂੰ ਪਣਾ ਪੈਂਦਾ ਸੀ ਤੇ ਅਗਲੇ ਦਿਨ ਫਿਰ ਜਾ ਕੇ ਕਲਾਸ ਚ ਸਮਝਾਣਾ ਪੈਂਦਾ ਸੀ, ਹੁਣ ਏਦਾਂ ਸੌਖਾ ਹੋ ਗਿਆ ਭੈਣ ਜੀ ਕੰਪਿਊਟਰ ਦੇ ਥਰੂ ਆਪਾਂ ਆਰਾਮ ਦੇ ਨਾਲ ਭੇਜ ਦਿੰਦੇ ਨਾ ਵੀ। ਲੈਂਦੇ ਹਾਂ।
ਚਲੋ ਐ ਤੇ ਅੱਛੀ ਗੱਲ ਹੋ ਗਈ ਐ।
ਹਾਂਜੀ, ਹਾਂਜੀ ਭੈਣ ਜੀ। ਫਿਰ ਨਾਲ ਹੀ ਮੇਰੀ ਕੰਪਿਊਟਰ 'ਤੇ ਆਪਣੇ ਦੋਸਤਾਂ ਨਾਲ ਗੱਲਾਂ ਵੀ ਹੋ ਗਈਆਂ ਉਹਨਾਂ ਨੇ ਕੀ ਕੀ ਭੇਜਿਆ ਕੀ ਕੀ ਨਹੀਂ ਉਹਨਾਂ ਦੀ ਵੱਖਰੀ ਵੱਖਰੀ ਅਸਾਈਨਮੈਂਟਾਂ ਸੀਗੀਆਂ ਕਿਸੇ ਦੀ ਰੇਪ ਦੇ ਉੱਤੇ ਸੀ ਕਿਸੇ ਦੀ ਕਿਤੇ ਸੀ।
ਠੀਕ ਐ ਠੀਕ ਐ। ਬਸ ਵੀ ਅੱਜ ਕੱਲ੍ਹ ਇਹਨਾਂ ਦੀ ਅਵੇਅਰਨੈਸ ਵੀ ਹੋਣੀ ਚਾਹੀਦੀ ਏ ਤਾਂ ਕਿ ਸਾਡੇ ਯੂਥ ਨੂੰ ਥੋੜ੍ਹੀ ਨੌਲੇਜ ਵੀ ਮਿਲੇ, ਜੋ ਗਲਤ ਪਾਸੇ ਜਾ ਰਿਹਾ ਉਹ ਸਹੀ ਪਾਸੇ ਆਏ।
ਹਾਂਜੀ। ਭੈਣ ਜੀ ਇਹੀ ਸਭ ਚੀਜ਼ਾਂ ਲਿਖਣੀਆਂ ਸੀਗੀਆਂ, ਫਿਰ ਆਪਾਂ ਨੂੰ ਦੱਸਣਾ ਹੀ ਸੀਗਾ ਕਿ ਕਿਵੇਂ ਆਪਾਂ ਵੀ ਕੁਛ ਕੀ ਆਉਣ ਵਾਲੇ ਟਾਈਮ 'ਚ ਕੀ ਨਿਊ ਰੈਗੂਲੇਸ਼ਨਸ ਕਰ ਸਕਦੇ ਚੇਂਜਿਸ ਕਰ ਸਕਦੇ ਹਾਂ ਇਸ ਲੋਅ ਦੇ ਵਿੱਚ। ਤੇ ਆਪਾਂ ਉਹ ਸਭ ਕੁਛ ਐਡ ਕੀਤਾ ਸੀ ਫਿਰ।
ਅੱਛੀ ਗੱਲ ਹੈਗੀ ਇਹ। ਬਹੁਤ ਅੱਛਾ ਟੋਪਿਕ ਦਿੱਤੇ ਸੀ। ਤੁਹਾਨੂੰ ਅੱਜ ਕੱਲ੍ਹ ਦੇ ਬੱਚਿਆਂ ਨੂੰ ਐਵੇਂ ਦੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਅਤੇ ਅੱਗੇ ਜਾ ਕੇ ਸਹੀ ਹੋਣ ਗਈਆਂ ਨਹੀਂ ਤੋ ਜਿਹੜੇ ਜਿਹੜੇ ਪੜ੍ਹੇ ਲਿਖੇ ਬੰਦੇ ਨਹੀਂ ਹੈਗੇ ਉਹ ਤਾਂ ਗਲਤ ਪਾਸੇ ਹੀ ਤੁਰੀ ਜਾ ਰਹੇ ਨੇ।
ਹਾਂਜੀ, ਭੈਣ ਜੀ ਪੜ੍ਹਾਈ ਜ਼ਰੂਰੀ ਐ ਕਿਉਂਕਿ ਨਾ ਪੜ੍ਹਾਈ ਕਿਤਾਬਾਂ ਦੇ ਵਿੱਚ ਕਾਫ਼ੀ ਕੁਛ ਦੁਨੀਆਂ ਦੀ ਨੌਲੇਜ ਲਿਖੀ ਹੁੰਦੀ ਕਾਫ਼ੀ ਉੱਥਰਾਂ ਨੇ ਵਿਚਾਰ ਦਿੱਤੇ ਹੁੰਦੇ ਦੁਨੀਆਂ ਦੇ ਤੇ ਆਪਾਂ ਉਹ ਪੜਾਂਗੇ ਤਾਂ ਸਾਨੂੰ ਸਮਝ ਲੱਗੇ ਕਿ ਕਿਵੇਂ ਇੱਕ ਦੁਨੀਆਂ ਵਰ ਕ ਕਰਦੀ ਹੈ।
ਬਿਲਕੁਲ ਸਹੀ ਗੱਲ ਐ। ਹਾਂ, ਜਿਨਾਂ ਦੇ ਪੇਰੈਂਟਸ ਉਹਨਾਂ ਪੜ੍ਹਾਈ ਨਹੀਂ ਕਰਾਂਦੇ ਪਏ ਉਹਨਾਂ ਨੂੰ ਪੜ੍ਹਾਈ ਦੇ ਨਾਲ ਬਿਲਕੁਲ ਵੀ ਉਹਨਾਂ ਨੂੰ ਮਿਲਾਂਦੇ ਨਹੀਂ ਪਏ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਉਹ ਨਹੀਂ ਕਰਦੇ ਪਏ ਟੱਚ ਚ ਨਹੀਂ ਕਰਦੇ ਪਏ ਉਹਨਾਂ ਦੇ ਬੱਚੇ ਤੁਸੀਂ ਦੇਖੋ ਕੋਈ ਉਹਨਾਂ ਨੂੰ ਨੌਲੇਜ ਨਹੀਂ ਹੈਗੀ। ਕੋਈ ਉਹਨਾਂ ਨੂੰ ਗਿਆਨ ਨਹੀਂ ਐ। ਹੈਗਾ ਕੁਛ ਨੀ ਹੈਗਾ ਉਹ ਪਤਾ ਨੀ ਕਿਹੜੇ ਹੀ ਪਾਸੇ ਤੁਰੀ ਜਾ ਰਹੇ ਨੇ ਔਰ ਮਾਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਪੈਂਦਾ ਇਹਦੇ ਨਾਲਾਂ
ਹਾਂਜੀ ਹਾਂਜੀ ਭੈਣ ਜੀ ਜ਼ਰੂਰ
ਪੜ੍ਹਾਈ ਅੱਜ ਦੇ ਟਾਈਮ ਵਿੱਚ ਇੰਨੀ ਜ਼ਰੂਰੀ ਹੋ ਗਈ ਹੈ ਇੰਨੀ ਜ਼ਰੂਰੀ ਜਿਵੇਂ ਸਾਡੇ ਵਾਸਤੇ ਰੋਟੀ ਖਾਣਾ ਇੱਕ ਅਹਿਮ ਚੀਜ਼ ਹੈਗੀ ਹੈ ਨਾ ਪੜ੍ਹਾਈ ਵੀ ਤੁਸੀਂ ਸਮਝੋ ਉਹੀ ਅਹਿਮ ਚੀਜ਼ ਹੈ ਜਿਵੇਂ ਆਪਾਂ ਰੋਟੀ ਨਹੀਂ ਛੱਡ ਸਕਦੇ ਉਵੇਂ ਅੱਜ ਦੇ ਟਾਈਮ ਵਿੱਚ ਆਪਾਂ ਪੜ੍ਹਾਈ ਵੀ ਨੀ ਛੱਡਣੀ
ਹਾਂਜੀ ਭੈਣ ਜੀ ਕਿਉਂਕਿ ਪੜ੍ਹਾਈ ਜਦੋਂ ਪੂਰੀ ਕਰ ਲਾਂਗੇ ਤਾਂ ਫਿਰ ਸਾਨੂੰ ਆਪਾਂ ਜੋਬ ਲੈ ਸਕਦੇ ਹਾਂ ਇੱਕ ਬਿਨਾਂ ਪੜ੍ਹਾਈ ਤੋਂ ਤਾਂ ਸਾਨੂੰ ਇੱਕ ਅੱਛੀ ਜੋਬ ਨਹੀਂ ਮਿਲ ਸਕਦੀ।
ਹਾਂਜੀ ਹਾਂਜੀ। ਬਿਲਕੁਲ ਭੈਣਜੀ ਜੋਬ ਨਾਲ ਹੀ ਸਭ ਕੁਛ ਹੈਗਾ ਵੇ। ਜੋਬ ਅੱਛੀ ਮਿਲੇਗੀ ਫੇਰ ਹੀ ਕੁਛ ਕਰ ਪਾਦਾ ਬੰਦਾ ਨਹੀਂ ਤੂੰ ਕੇ ਫਿਰ ਏ ਨਹੀਂ ਪੜ੍ਹੇਗਾ ਤਾਂ ਕੀ ਏ ਉਹੀਓ ਕੁਛ ਹੈਗਾ ਉਹੀਓ ਮਜ਼ਦੂਰੀਆਂ ਹੈਗ ਹੀ ਨਹੀ, ਨਾ ਉਹ ਆਪਣੇ ਬੱਚਿਆਂ ਨੂੰ ਅੱਛੀ ਲਾਈਫ ਦੇ ਸਕੇਗਾ ਕਲ ਨੂੰ ਵੱਡਾ ਹੋ ਕੇ ਇਸ ਕਰਕੇ ਪੜ੍ਹਾਈ ਤੇ ਬਹੁਤ ਹੀ ਜ਼ਰੂਰੀ ਹੋ ਗਈ ਦੀ ਐ,
ਹਾਂਜੀ ਹਾਂਜੀ ਚਾਹੇ ਕਿਸੇ ਦੀ ਲਾਈ ਚਾਹੇ ਕੋਈ ਅਮੀਰ ਬੰਦਾ ਵੀ ਕਿਉਂ ਨਾ ਹੋਏ ਜਿਦਾ ਬਿਜਨਸ ਇੰਨਾ ਅੱਛਾ ਸੈਟਅਪ ਹੋਇਆ ਉਹਦੇ ਲਈ ਵੀ ਪੜ੍ਹਾਈ ਜ਼ਰੂਰੀ ਹੁੰਦੀ ਹੈ ਭੈਣ ਜੀ ਜੇ ਉਹਨੂੰ ਕਿਸੇ ਚੀਜ਼ ਦਾ ਕੁਛ ਪਤਾ ਹੀ ਨਾ ਹੋਏਗਾ। ਫਿਰ ਉਹ ਕਿਵੇਂ ਹੀ ਪੜ੍ਹ ਲਏਗਾ।
ਬਿਲਕੁਲ ਸਹੀ। ਫਿਰ ਵੀ ਪਤਾ ਨੀ ਅੱਜ ਕੱਲ ਦੇ ਲੋਕੀ ਕਿਉਂ ਪੜ੍ਹਾਈ ਵੱਲ ਉਹ ਕਈ ਲੋਕੀ ਕਿਉਂਕਿ ਜ਼ਿਆਦਾਤਰ ਤਾਂ ਪੜ੍ਹਾਈ ਵੱਲ ਬਹੁਤ ਇਨਕਰੇਜ ਨੇ ਜਿਹੜੇ ਨਹੀਂ ਐਨਕਜ ਜਿਹੜੇ ਨਹੀਂ ਹੈ ਉਹ ਪਤਾ ਨੀ ਕਿਉਂ ਐਵੇਂ ਦੇ ਨੇ ਉਹਨਾਂ ਨੂੰ ਪੜ੍ਹਾਈ ਨਾਲ ਹੋਣਾ। ਚਾਹੀਦਾ ਵੇ।
ਹਾਂਜੀ ਭੈਣ ਜੀ ਬਿਲਕੁਲ ਸਹੀ ਕਿਹਾ ਤੁਸੀ ਇਹ ਤਾਂ ਗੱਲ ਹੈ। ਪੜ੍ਹਾਈ ਦੀ ਫੀਲਡ ਦੇ ਵਿੱਚ ਨਾ ਟੈਕਨੋਲੋਜੀ ਅੱਜ ਕੱਲ੍ਹ ਬੜਾ ਅੱਛਾ ਇਸਤੇਮਾਲ ਆਪਾਂ ਇੱਕ ਪੜ੍ਹਾਈ ਨੂੰ ਟੈਕਨੋਲੋਜੀ 'ਚ ਇਸਤੇਮਾਲ ਕਰ ਸਕਦੇ ਹਾਂ, ਮਤਲਬ ਜੋ ਵੀ ਆਪਾਂ ਨੂੰ ਦਿੱਕਤ ਹੁੰਦੀ ਹੈ ਕਿਸੇ ਵੀ ਚੀਜ਼ ਤੋਂ ਆਪਾਂ ਉਹਦੇ ਵਿੱਚ ਯੂਸ ਕਰ ਸਕਦੇ ਹਾਂ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਜਿੱਦਾਂ ਕਿ ਆਪਾਂ ਸਰਚ ਕਰ ਸਕਦੇ ਹਾਂ ਕੁਝ ਚੀਜ਼ਾਂ ਜੋ ਸਾਨੂੰ ਸਮਝ ਨਹੀਂ ਆ ਰਹੀਆਂ।
ਹਾਂਜੀ ਹਾਂਜੀ, ਇਹ ਤਾਂ ਹੈ।
ਹਾਂਜੀ ਭੈਣ ਜੀ ਜੇ ਟ ਆਪਾਂ ਤਾਂ ਇਸ ਚੀਜ਼ ਦੇ ਲਈ ਏ ਆਈ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਅੱਜ ਕੱਲ੍ਹ ਪੁੱਛ ਲ
ਉਹ ਤੇ ਗੱਲ ਹੈ ਭੈਣ ਜੀ ਇਹ ਵੀ ਜੋ ਜੋ ਪੜ੍ਹਾਈ ਕਰੇਗਾ, ਉਹਨੂੰ ਨੀ ਪਤਾ ਚੱਲੇਗਾ। ਜੋ ਪੜ੍ਹਾਈ ਹੀ ਨੀ ਕਰੇਗਾ, ਉਹਨੂੰ ਇਹ ਕੀ ਨੌਲੇਜ ਆਏਗੀ।
ਹਾਂਜੀ ਹਾਜੀ ਭੈਣ ਜੀ, ਕਿਸੇ ਨੂੰ ਕੋਈ ਨੋਲਸ ਨੀ ਬਟ ਜਿਆਦਾ ਦਾ ਵੀ ਨਾ ਪੜਾਈ ਕਰਨੀ ਅਛੀ ਨੀ ਹੁੰਦੀ ਬੰਦੇ ਨੂੰ ਕੁਛ ਪੀਰੀਅਡ ਦੇਣਾ ਚਾਹੀਦਾ ਹਰ ਬੰਦੇ ਨੁੰ ਨਾ ਟਾਈਮ ਪੀਰੀਅਡ ਦੇਣਾ ਚਾਹੀਦਾ। ਕੁਛ ਰੀਡਿੰਗ ਕੁਛ ਟਾਈਮ ਉਹ ਰੀਡਿੰਗ ਕਰ ਲੈਂਦਾ ਕੁਛ ਟਾਈਮ ਉਹ ਗੇਮਸ ਖੇਲ ਲਵੇ ਇੱਧਰ ਜੇ ਇਕੱਲੀ ਆਪਾਂ ਪੜ੍ਹਾਈ ਹੀ ਕਰਾਗੇ, ਨਾ ਫਿਰ ਅੱਛੀ ਨਹੀਂ ਹੁੰਦੀ ਬੰਦੇ ਦੀ ਹੈਲ
ਇਹ ਤਾਂ ਬਿਲਕੁਲ ਸਹੀ ਕਿਆ ਏ ਤੁਸੀਂ ਸਭ ਕੁਛ ਹੋਣਾ ਚਾਹੀਦਾ ਲਾਈਫ ਵਿੱਚ ਗੇਮਸ ਟਾਈਮ ਗੇਮਸ ਹੋਣ ਪੜ੍ਹਾਈ ਟਾਈਮ ਪੜ੍ਹਾਈ ਹੋਏ। ਹਰ ਇੱਕ ਚੀਜ਼ ਦਾ ਆਪਣਾ ਇੱਕ ਟਾਈਮ ਹੈਗਾ।
ਹਾਂਜੀ ਹਾਂਜੀ ਭੈਣ ਜੀ ਜਿਦਾਂ ਦਿਨ ਦੀ ਸ਼ੁਰੂਆਤ ਚ ਲੋਕ
ਹੋਰ ਸੁਣਾਓ ਭੈਣ ਜੀ ਗੁਰਦੁਆਰੇ ਵਗੈਰਾ ਜਾਦੇ ਹੋ ਦੇ ਹੋ ਤੁਸੀਂ।
ਨਹੀਂ, ਭੈਣ ਜੀ ਗੁਰਦੁਆਰੇ ਤਾਂ ਨਹੀਂ ਜਾਂਦੇ ਆਪਾਂ।
ਹਾਂਜੀ।
ਨਹੀਂ, ਗੁਰ ਨਹੀਂ ਜਾ ਹੁੰਦਾ ਭੈਣ ਜੀ।
ਕਿਉਂ ਭੈਣ ਜੀ ਗੁਰਦੁਆਰੇ ਤੇ ਜਾਣਾ ਚਾਹੀਦਾ ਵੈ।
ਹਾਂਜੀ, ਹਾਂਜੀ। ਭੈਣ ਜੀ ਮੰਮੀ ਨੂੰ ਕਹੂੰਗੀ ਕੱਲ ਸ਼ਾਮ ਦੇ ਟੈਮ ਆਪਾਂ ਗੁਰੂਦੁਆਰੇ ਮੱਥਾ ਟੇਕ ਆਇਆ ਘਰਾਂ ਨੂੰ।
ਹਾਂਜੀ। ਬਿਲਕੁਲ ਜਾਓ ਆਪਣੀ ਮੰਮਾ ਨੂੰ ਕਹੋ। ਗੁਰਦੁਆਰੇ ਜਾਣਾ ਤਾਂ ਬਹੁਤ ਜ਼ਰੂਰੀ ਹੈ। ਪਿਛਲੇ ਦਿਨਾਂ ਵਿੱਚ ਬੰਗਾਲ ਹੀ ਆਪਾਂ ਹੋ ਕੇ ਆਏ ਹਾਂ। ਹਿਮਾਚਲ ਵਿੱਚ ਗੁਰਦੁਆਰਾ ਹੈਗਾ ਸੀ। ਵਿਭੋਰ ਸਾਹਿਬ ਗੁਰਦੁਆਰਾ। ਮੈਂ ਕਹਿੰਦੇ ਹਾਂ ਭੈਣ ਜੀ ਤੁਸੀਂ ਗੁਰਦੁਆਰਾ ਦੇਖੋ। ਤੁਹਾਡੇ ਮਨ ਖੁਸ਼ ਹੋ ਜਾਏਗਾ। ਹਾਂਜੀ, ਹਾਂਜੀ ਭੈਣ ਜੀ। ਇੰਨੀ ਅੱਛੀ ਜਗ੍ਹਾ ਤੇ ਉਹ ਹੈਗਾ ਹੈ। ਉੱਥੇ ਭੈਣ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਚੋਪਈ ਸਾਹਿਬ ਦਾ ਪਾਠ ਹੈਗਾ ਨਾ ਜਿਹੜਾ। ਪਤਾ ਤੁਹਾਨੂੰ ਹਮਰੀ ਕਰੋ ਹਾਥ ਦੇ ਰੱਛਾ।
ਹਾਂਜੀ, ਭੈਣ ਜੀ।
ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਨੇ ਨਾ ਉਥੇ ਏਕਾਂਤ ਵਿੱਚ ਬੈਠ ਕੇ ਨਾ ਉਹ ਪਾਠ ਵਿਚਾਰਿਆ ਸੀ। ਉਹਦੀ ਪਾਠ ਦੀ ਚੌਪਾਈ ਸਾਹਿਬ ਦੀ ਰਚਨਾ ਗੁਰੂ ਗੋਬਿੰਦ ਸਾਹਿਬ ਜੀ ਨੇ ਵਿਭੋਰ ਸਾਹਿਬ ਜਾ ਕੇ ਕੀਤੀ ਸੀ।
ਅੱਛਾ, ਅੱਛਾ। ਠੀਕ ਆ ਭੈਣ ਜੀ।
ਹਾਂਜੀ, ਹਾਂਜੀ। ਮੈਂ ਤੇ ਸੁਣਿਆ ਤੁਹਾਡੇ ਉੱਧਰ ਨੇੜੇ ਈ ਪੈਂਦਾ। ਤੁਸੀਂ ਤਾਂ ਵੀ ਨੀ ਹੋ ਕੇ ਆਏ ਦੇ ਭੈਣ ਜੀ ਉਹ ਗੁਰੂ
ਨਹੀਂ, ਨਹੀਂ ਭੈਣ ਜੀ। ਚੱਕ ਨੀ ਲੱਗਾ ਪਾਪਾ ਨੂੰ ਕੰਮ ਤੋਂ ਵੇਲ ਨੀ ਮਿਲਦੀ। ਬੜੀ ਮੁਸ਼ਕਿਲ
ਹਾਂਜੀ, ਹਾਂਜੀ। ਅੱਜ ਕੱਲ੍ਹ ਜੈਟਸ ਦੇ ਕੰਮ ਵੀ ਬਹੁਤ ਵੱਧ ਗਏ ਦੇ ਨੇ। ਚਲੋ ਫੇਰ ਵੀ ਤੁਹਾਨੂੰ ਚੱਕਰ ਲੱਗੇ ਕਦੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੁਹਾਡਾ ਚੱਕਰ ਲੱਗੇ ਤੇ ਨੰਗਲ ਨੰਗਲ ਕੋਲ ਹੀ ਨੰਗਲ ਵਿੱਚ ਹੈਗਾ ਵੈ ਗੁਰਦੁਆਰਾ। ਤੁਸੀਂ ਜ਼ਰੂਰ ਹੋ ਕੇ ਆਣਾ। ਬਹੁਤ ਅੱਛਾ ਉੱਧਰ ਦਾ। ਕਿੰਨੀਆਂ ਵਿਊ ਹੈਗਾ ਐ। ਬਹੁਤ ਅੱਛਾ ਹੈਗਾ। ਉੱਧਰ ਦਾ ਦ੍ਰਿਸ਼ ਹੈ ਵੀ ਜੋ ਜੋ ਦੇਖਣ ਵਾਲਾ ਹੈ। ਉਹ ਬਹੁਤ ਹੀ ਅੱਛਾ ਹੈ। ਮਨ ਖੁਸ਼ ਹੋ ਜਾਂਦਾ ਦੇਖ ਕੇ।
ਭੈਣ ਜੀ, ਮੰਮੀ ਨੂੰ ਕਹਿਵਾਂਗੇ ਛੁਟੀਆਂ ਚੱਲਦੀਆਂ ਇੱਕ ਦਿਨ ਹੋ ਆਵਾਂਗੇ ਆ
ਹਾਂਜੀ, ਹਾਂਜੀ।
ਦੇਖ ਕੇ ਆਵਾਂਗੇ ਉਹ ਗੁਰਦੁਆਰਾ ਵੀ ਨਾ।
ਹਾਂਜੀ, ਹਾਂਜੀ। ਭੈਣਜੀ।
ਅੱਜ ਤਾਂ ਸਵੇਰੇ ਆਪਾਂ ਉਠੇ ਸੀਗੇ, ਭੈਣ ਜੀ ਤੇ ਅੱਜ ਤਾਂ ਸਵੇਰੇ ਜਿੰਮ ਜਾਣ ਹੋ ਆ ਕਿਉਂਕਿ ਜਿੰਹਨਾਂ ਨਾਲ ਮੈਂ ਜਿੰਮ ਜਾਂਦੀ ਹਾਂ ਉਹਨਾਂ ਨੂੰ ਅੱਜ ਕੋਈ ਕੰਮ ਆ ਗਿਆ ਸੀ। ਇਸ ਕਰਕੇ ਸਾਡੀ ਛੁੱਟੀ ਹੋ ਗਈ। ਫਿਰ ਆਪਾਂ ਉੱਠੇ ਥੋੜ੍ਹੀ ਐਕਸਰਸਾਈਜ਼ ਕਰ ਲਈ ਘਰ ਹੀ ਤੇ ਡਾਇਟ, ਡਇਟ ਖਾ ਕੇ ਥੋੜ੍ਹੀ ਦੇਰ ਸੋਗੇ। ਕੱਲ ਪਰਸੋਂ ਤਾਂ ਭੈਣ ਜੀ ਸਾਡੇ ਤਾਂ ਬੜਾ ਹੀ ਦਿਨ ਚਲਾ ਗਿਆ ਸੀਗਾ।
ਅੱਛਾ ਦੋ ਦਿਨ ਅੱਛਾ ਰੂਟੀਨ ਚਲਿਆ, ਉਹ ਫਿਰ ਤੀਜੇ ਦਿਨ ਟੁਟ ਕੇ ਜਾਂਦਾ ਹੁੰਦਾ। ਹਨਾ ਭੈਣ ਜੀ, ਉਹ ਬਸ ਪਤਾ ਨੀ ਬੰਦੇ ਦੀ ਆਪਣੀ ਹੀ ਨਜ਼ਰ ਲਾ ਲੱਗ ਜਾਂਦੀ ਏ। ਕਈ ਵਾਰੀ ਤੇ ਬਈ ਹੁਣ ਆਪਾਂ ਜਾ ਰਹੇ ਹਾਂ ਲਗਾਤਾਰ ਹਣ ਐਵੇ ਹੀ ਹੋਏਗਾ ਹੁਣ ਅਸੀਂ ਲਗਾਤਾਰ ਜਾਵਾਂਗੇ ਉਹ ਬੰਦੇ ਦੀ ਆਪਣੀ ਹੀ ਨਜ਼ਰ ਲੱਗ ਜਾਂਦੀ ਤੇ ਉਹ ਜਾ ਹੀ ਪਾਉਂਦੇ ਫਿਰ ਆਪਾਂ
ਹਾਂਜੀ-ਹਾਂਜੀ ਭੈਣ ਜੀ ਤੁਹਾਡੀ ਗੱਲ ਠੀਕ ਏ। ਚਲੋ ਠੀਕ ਹੈ ਭੈਣ ਜੀ।
ਹੋਰ ਸੁਣਾਓ ਭੈਣ ਜੀ? ਹੋਰ ਕੀ ਕਰ ਲੈਂਦੇ ਉ ਪੜ੍ਹਾਈ ਤੋਂ ਇਲਾਵਾ ਰੋਟੀ ਰੂਟੀ ਬਣਾ ਰੇਂਦੇ ਓ ਤੁਸੀਂ
ਹਾਂਜੀ ਭੈਣ ਜੀ, ਰੋਟੀ ਪਾਣੀ ਕਦੀ, ਕਦੀ ਬਣਾ ਲੈਂਦੀ ਆ ਜ਼ਿਆਦਾਤਰ ਤਾਂ ਨਹੀਂ ਬਣਾ ਹੁੰਦਾ ਮੰਮੀ ਬਣਾਉਂਦੇ ਆ ਵੈਸੇ ਤਾਂ ਰੋਟੀ ਚਾਵਲ ਆਉਂਦੇ ਮੈਨੂੰ ਯਾ ਸਬਜ਼ੀ ਵਗੈਰਾ ਹਾਂਜੀ ਸਬਜ਼ੀ ਵਗੈਰਾ ਬਣਾ ਲੈਂਦੀ ਹਾਂ ਭੈਣ ਜੀ।
ਚਲੋ ਅੱਛੀ ਗੱਲ ਹੈ, ਰੈਸਪੀਜ਼ ਵੀ ਆਉਣੀਆਂ ਚਾਹੀਦੀਆਂ ਨੇ ਸਭ ਕੁਛ ਜ਼ਰੂਰੀ ਹੁੰਦਾ ਹੈ ਜ਼ਿੰਦਗੀ 'ਚ ਪੜ੍ਹਾਈ ਅਤੇ ਟਾਈਮ 'ਚ ਪੜ੍ਹਾਈ ਕੁ ਅਗਰ ਸਾਨੂੰ ਕਿਤੇ ਪੜ੍ਹਾਈ ਦੇ ਉਹਦੇ 'ਤੇ ਜਾਣਾ ਪੈ ਜਾਵੇ, ਅਤੇ ਉੱਥੇ ਜਾ ਕੇ ਅਸੀਂ ਪਰੇਸ਼ਾਨ ਨਹੀਂ ਹੋਵਾਂਗੇ ਸਾਨੂੰ ਬਣਾਣਾ ਆਂ ਆ ਹੋਏਗਾ।
ਹਾਂਜੀ ਭੈਣ ਜੀ, ਚਲੋ ਠੀਕ ਹੈ ਮੈਂ ਤੁਹਾਨੂੰ ਕਰ ਠੀਕ ਏ ਫਿਰ ਬਾਅਦ 'ਚ ਕੋਲ ਹਾਂਜੀ- ਹਾਂਜੀ ਬਾਏ।